ਠੀਕ ਏ ਤੁਸੀਂ ਸੁਣਾਓ?
ਬਸ ਵਧੀਆ ਹੋਰ ਕੀ ਕਰਦੇ ਪਏ ਸੀਂ?
ਮ ਬਸ ਲੇਟੀ ਹੀ ਹੋਈ ਸੀ, ਹੂਨ ਉੱਠਣ ਲਗੀਆਂ।
ਅੱਛਾ, ਰੋਟੀ-ਰੋਟੀ ਖਾ ਲਈ?
ਹਾਂਜੀ, ਹੋਣੇ-ਹੋਣੇ ਖਾਦੀ।
ਹੋਰ ਬੱਚੇ-ਬੁੱਚੇ ਠੀਕ ਸਭ?
ਹਾਂਜੀ, ਸਭ ਠੀਕ ਤੁਸੀਂ ਸੁਣਾਓ।
ਬਸ ਵਧੀਆ-ਵਧੀਆ ਗਰਮੀਆਂ ਛੁੱਟੀਆਂ ਪਈਆਂ ਦਿਨ ਬਸ ਘਰ ਬੈਠੇ ਦੇ ਆ। ਗਰਮੀ ਬੜੀ ਹੋਈ ਦੀ ਐ। ਤੇ ਮੈਂ ਮੈਂ ਕਿਹਾ ਮੈਨੂੰ ਯਾਦ ਆਇਆ। ਨਾ ਮੇਰੀ ਭੈਣ ਛੋਟੀ ਮੈਂਰੇ ਤਾਂ ਪੁੱਛਦੀ ਮਤਲਬ ਉਹ ਮੰਗਦੀ ਪਈ ਸੀ। ਮੈਂਕੱਰੋਨੀ ਵਗੈਰਾ, ਖਿਚੜੀ ਵਗੈਰਾ ਜਿਵੇਂ ਤੁਸੀਂ ਬਣਾਦੇ ਓ ਨਾ ਮੈਂ ਉਸ ਦਿਨ ਗੁਰਦੁਆਰੇ ਆਈ ਸੀ, ਚੁਪਹਿਰਾ ਸਾਹਿਬ ਜਿਵੇਂ ਲੱਗਦਾ। ਤੇ ਫੇਰ ਤੁਸੀਂ ਮਤਲਬ ਤੁਸੀਂ ਖਿਚੜੀ ਵਗੈਰਾ ਬਣਾਦੇ ਹੋ ਨਾ ਕਾਫ਼ੀ ਸਵਾਦ ਲੱਗੀ ਮੈਨੂੰ ਮੈਂ ਕਿਹਾ ਪੁੱਛਦੀ ਆ ਪੈਣ ਜੀ ਨੂੰ ਕਿਵੇਂ ਬਣਾਦੇ ਨੇ ਫਿਰ ਮੈਂ ਵੀ ਘਰ ਬਣਾ ਕੇ ਵੇਖਾਂ ਹਾਂਜੀ, ਦੱਸੋਗੇ ਮੈਨੂੰ ਇਹਦੀ ਰੈਸਿਪੀ ਖਿਚੜੀ ਸੁੱਕੀ ਖਿਚੜੀ ਕਿਵੇਂ ਬਣਾਉਣ ਦਿਓ, ਤੁਸੀਂ ਇੱਕ ਵਾਰੀ ਉਹ ਵੀ ਲੈ ਕੇ ਆਏ ਸੀ। ਜਿਹੜੀ ਥੋੜੀ ਪਾਣੀ-ਪਾਣੀ ਵਾਲੀ ਹੁੰਦੀ ਐ, ਚਾਵਲਾਂ ਆਲੀ ਹੈਨਾ ਹਾਂ, ਹਾਂ ਦੋਨਾਂ ਦੀ ਰੈਸਿਪੀ ਦੱਸ ਦੋ ਤੁਸੀਂ ਮੈਨੂੰ, ਸੁੱਕੀ ਦੀ ਵੀ ਤੇ ਇਹਦੀ
ਹਾਂਜੀ। ਉਹ ਸੋਨੇ ਦੀ ਦਾਲ ਤਾਂ ਇੱਕ ਤੁਸੀਂ ਪਾਈਆ ਦਾਲ ਲੈਲੋ ਇੱਕ ਕੋਲੀ। ਤੁਸੀਂ ਬੀਗੋ ਕੇ ਰੱਖਣੀ ਏ, ਪਾਣੀ ਚ ਬੀਗੋ ਕੇ ਰੱਖ ਦੋ। ਉਹਨੂੰ ਇਕ ਘੰਟਾ ਇਹ ਦੋ ਘੰਟੇ ਤੁਸੀਂ ਭਿਗੋ ਦੋ ਗਰਮੀ ਕਰਕੇ ਜਲਦੀ ਗਲ ਜਾਂਦੀ ਹੈ ਉਹਦੇ ਚ। ਤੇ ਚਾਵਲ ਹੈਗੇ ਨੇ ਤੁਸੀਂ ਹਿਸਾਬ ਨਾਲ ਪਾ ਲਓ ਜਿਵੇਂ ਇੱਕ ਕੋਲੀ ਦਾਲ ਦੀ ਹੈਗੀ ਐ। ਤੇ ਢਾਈ ਗਲਾਸ ਤੁਸੀਂ ਚਾਵਲ ਲਗਾ ਲਓ
ਅੱਛਾ।
ਚਾਵਲ ਵਧੀਆ ਹੋਣ ਜਾਂ ਤੁਸੀਂ ਕਣਕ ਲੈਲੋ, ਜਿਸ ਤਰ੍ਹਾਂ ਮਰਜ਼ੀ ਕਰ ਲਓ ਤੁਸੀਂ।
ਅੱਛਾ-ਅੱਛਾ।
ਫੇਰ ਵਿੱਚ ਪਿਆਜ ਕੱਟ ਲੋੋ, ਦੋ-ਤਿੰਨ ਪਿਆਜ ਹੋ ਗਏ ਲੰਬੇ-ਲੰਬੇ ਬਰੀਕ ਹਾਂ।
ਹੂੰ
ਤੇ ਫੇਰ ਤੁਸੀਂ ਉਹ ਗੈਸ ਤੇ ਰੱਖੋ ਕੁੱਕਰ ਜਿਵੇਂ ਤੇਲ ਖੂਦਾਂ ਤੇਲ ਪਾਣਾ ਉਹਦੇ ਵਿੱਚ। ਬਈ ਤਾਂ ਵਧੀਆ ਬਣੇਗੀ ਬਈ ਤੇਲ ਵੀ ਖੁੱਲਾ ਹੋਏਗਾ ਨਾ ਫੇਰ ਉਹਦੇ ਚ ਹਾਂਜੀ ਹਾਂ ਤੇਲ ਖੁੱਲਾ ਹੋਏਗਾ ਨਾ ਫਿਰ ਬੜੀ ਸਵਾਦ ਬਣਦੀ ਐ।
ਅੱਛਾ, ਮਤਲਬ ਕਈ ਵਾਰੀ ਆ ਹੁੰਦਾ ਨਾ ਜੇੇ ਤੇਲ ਘੱਟ ਪਾਈਏ, ਤੇਲ ਛਿਪਕ ਵੀ ਜਾਂਦਾ ਹੈਨਾ ਉਹ ਥੋੜੇ ਓ
ਹਾਂ-ਹਾਂ ਉਹ ਚਿਪਕ ਜਾਂਦੀ ਹਾਂ-ਹਾਂ ਉਹ ਚਿਪਕ ਜਾਂਦੀ ਫਿਰ ਉਹ ਪਾਣੀ ਥੋੜਾ ਜਿਆਦਾ ਪੈ ਜਾਂਦਾ, ਉਹ ਤਾਂ ਕਰਦੇ ਕੁਛ ਤੇਲ ਘੱਟ ਕਰਕੇ, ਤੇਲ ਖੁਲਾੱ ਹੋਏ ਬਸ ਫੇਰ ਤੁਸੀਂ ਜੀਰਾ ਪਾਓ ਪਹਿਲੇ, ਜੀਰਾ ਥੋੜਾ ਲਾਲ ਹੋਜਾਏਗਾ, ਮਰਜ਼ੀ ਤੋਹਾਡੀ ਹਿੰਗ ਪਾ ਦੋ ਨਾਲ ਤੇ ਫੇਰ ਜੇ ਤੁਸੀਂ ਪਿਆਜ ਪਾਦੋ, ਪਿਆਜ ਫੇਰ ਥੋੜੇ ਬਰਾਊਨ ਹੋ ਜਾਣਗੇ ਤੇ ਫੇਰ ਤੁਸੀਂ ਵਿੱਚ ਨਮਕ ਪਾ ਦੋ ਸਵਾਦ ਅਨੁ ਸਾਰ ਜਿਵੇ, ਜਿਵੇਂ ਕਿ ਢਾਈ ਗਿਲਾਸ ਹੈਗਨ ਚਾਵਲ ਤੇ ਤਿੰਨ ਚਮਚ ਪੈ ਹੀ ਜਾਂਦੇ ਨੇ ਨਮਕ ਦੇ
ਅੱਛਾ
ਤੇ ਇੱਕ ਚਮਚਾ ਤੁਸੀਂ ਕਾਲੀ ਮਿਰਚ ਪਾ ਲਓ।
ਹੂੰ
ਚਮਚ ਵੱਡਾ ਚਮਚ ਹੀ ਲਾਲ ਮਿਰਚ ਪਾ ਲਓ ਬਾਕ ਕੀ ਤੁਸੀਂ ਗਰਮ ਮਸਾਲਾ ਵਗੈਰਾ, ਜਿਵੇਂ ਪਾ ਸਕਦੇ ਹੋ। ਜਿਵੇਂ ਕਿ ਉਹ ਹੋਦੇ ਨ ਮਸਾਲਾ ਵੀ ਜਿਵੇਂ ਅਂਦਾਜੇ ਨਾਲ ਇ
ਜਿਵੇਂ ਤੁਸੀਂ ਘੱਟ ਪਾਉਂਦੇ ਸੀ ਨਾ, ਕਿਉਂਕਿ ਜਿਵੇਂ ਮਤਲਬ ਨੋਰਮਲੀ ਜਿਵੇਂ ਪਤਾ ਲੱਗਦਾ ਸੀ ਜਿਵੇਂ ਸ ਤੁਸੀਂ ਨਮਕ ਤੇ ਮਿਰਚ ਪਾਈ ਦੀ ਏ।
ਹੂੰ-ਹੂੰ ਨਹੀਂ ਵਿੱਚ ਮਸਾਲਾ ਵਿੱਚ ਹੁੰਦਾ ਹਾਂ ਸਾਰੇ ਮਸਾਲੇ ਅਗਰ ਨਾ ਹੋਣ ਤੇ ਫੇਰ ਤਾਂ ਖਾਲੀ ਨਮਕ ਔਰ ਕਾਲੀ ਮਿਰਚ ਹੈ। ਚਲ ਜਾਂਦੀ ਹੈ, ਤੇ ਜਿਵੇਂ ਅਗਰ ਬ ਬੱਚੇ ਖਾ ਲੈਂਦੇ ਨੇ ਮਿਰਚ ਦੇ ਤੇ ਫਿਰ ਮਸਾਲੇ ਪਾਕੇ ਤਾਂ ਹੋਰ ਹੀ ਸਵਾਦ ਬਣਦੇ ਆ ਵੇਸੈ।
ਹੂੰ,
ਬੜੇ ਵਧੀਆ ਬਣ ਜਾਂਦੇ ਉਹ ਫਿਰ ਤੁਸੀਂ ਵੀ ਮੈਂ ਵੈਸੇ ਖੁੱਲੇ ਚਾਵਲ ਬਣਾਨੀ ਆ। ਬਈ ਕੁੱਕਰ ਵਿਚ ਸੀਟੀ ਘਟ ਹੀ ਦਵਾਨੀ ਹਾਂ ਮੈਂ। ਵੈਸੇ ਖੁੱਲੇ ਚਾਵਲ ਹੀ ਅੇਕ ਤਾਂ ਵਧੀਆ ਬੰਦੇ ਨੇ। ਇੱਕ ਥੋੜੇ ਬਇ ਜਿਵੇਂ ਕਹਿੰਦੇ ਨੇ ਵੱਧ ਜਾਂਦੇ ਨੇ, ਜਿਵੇਂ ਕੁੱਕਰ ਚ ਸੀਟੀ ਦਵਾ ਕੇ ਨੀ ਦੇਖ ਫੁੱਲਦੇ ਨੀ ਨਾ ਹੈਗੇ ਆ, ਤੇ ਇਹ ਫੁੱਲ ਜਾਂਦੇ ਨੇ ਚਾਵਲ ਜਿਆਦਾ ਹੋ ਜਾਂਦੇ ਨੇ, ਇੱਕ ਤਾਂ।
ਅੱਛਾ ਮੈਂ ਕਦੇ ਕੁੱਕਰ ਚ ਬਣਾਏ ਨਹੀਂ ਨਾ, ਅਸੀਂ ਉਹਦੇ ਚ ਬਣਾਉਦੇ ਹਾਂ ਕੜਾਹੀ ਵਗ਼ੈਰਾ ਵਿੱਚ। ਕੁੱਕਰ ਚ ਮੈ ਮੈਨੂੰ ਮਤਲਵ ਅਜੀਬ ਲੱਗਦਾ, ਡਰ ਲੱਗਦਾ ਕਿ ਮਤਲਬ ਬਣ ਜਾਂਦੇ ਨੇ ਕਿ ਨਹੀਂ।
ਮ ਨਹੀਂ ਬਣ ਜਾਂਦੇ ਨੇ, ਕੁੂੱਕਰ ਚ ਖੁੱਲੇ ਬਣਾ ਲ ਲੋ ਤੁਸੀਂ ਅਗਰ ਸਿਟੀ ਨਾ ਦਵਾਣਾ ਤੁਸੀਂ। ਮੈਂ ਖੁੱਲੇ ਬਣਾ ਲੈਂਨੀ ਹਾ ਕੁੱਕਰ ਚ, ਮੇਰੇ ਕੋਲ ਵੱਡਾ ਕੁੱਕਰ ਹੈਗਾ। ਉਸ ਸਾ ਤ ਲੀਟਰ ਦਾ ਲਿਆਂਦਾ ਸੀ ਮੈਂ ਬਜ਼ਾਰੋਂ, ਉਹ ਸਪੈਸ਼ਲ ਵੀ ਜਿਵੇਂ ਗੁਰਦੁਆਰੇ ਬਣਾ ਕੇ ਲਿਜਾਣ ਵਾਸਤੇ ਵੀ ਜਿਵੇਂ ਵਧੀਆ।
ਅੱਛਾ ਮਤਲਬ ਕਿੰਨੇ ਬਣ ਜਾਂਦੇ ਨੇ, ਕਿੰਨੇ ਮਤਲਬ ਜੇ ਅਸੀਂ ਬਨਾਉਣੇ ਹੋਣ, ਇੱਕ ਮਤਲਬ
ਤਿੰਨ ਗਿਲਾਸ ਵੈਸੇ ਮੈਂ ਬਣਾਉਦੀ ਕਈ ਪਹਿਲਾਂ ਢਾਈ ਬਣਾਉਂਦੀ ਸੀ ਹੁਣ ਤਿੰਨ ਗਿਲਾਸ ਬਣਾਉਦੀ ਹਾਂ
ਅੱਛਾ ਅੱਛਾ।
ਪਾਈਆ ਦਾਲ ਪਾਲੋ ਵਿੱਚ ਤੁਸੀਂ, ਤੇ ਫੇਰ ਅੰਦਾਜ਼ੇ ਨਾਲ ਜਿਵੇਂ ਉਹ ਥੋੜ੍ਹੀ ਦੇਰ ਵੈਸੇ ਨਾ ਦਸ ਪੰਦਰਾਂ ਮਿੰਟ ਜਿਸ ਤਰ੍ਹਾਂ ਕਿ ਚਾਵਲ ਬੀਗੋ ਕੇ ਵੀ ਰਖਦੇ।
ਹੂੰ-
ਦਾਲ ਜਿਸ ਤਰਾਂ ਵੀ ਜਿਵੇਂ ਦੋ ਘੰਟੇ ਭਿਗੋਲੋ ਯਾ ਤਿੰਨ ਕੁਛ ਨੀ ਹੋਂਦਾ ਤਿੰਨ, ਚਾਰ ਘੰਟੇ ਭਿਗੋਏ ਹੈਂ। ਤਾਂ ਹੀ ਵਧੀਆ। ਬਸ ਗੱਲ ਜਾਂਦੀ ਸੀ ਜਦੋਂ ਮੈਂ ਖੁਲੇ ਬਣਾਉਦੀ ਹਾਂ
ਰਹਿ ਜਾਂਦੀ ਦਾਲ, ਫੇਰ ਅਸੀਂ ਖਾਣੇ ਹਾਂ ਨਾ ਖਾਨ ਚ ਸਵਾਦ ਨੀ ਲੱਗਦੀ।
ਹਾਂ ਜਦੋਂ ਸੁੱਕ ਜਾਂਦਾ ਨਾ ਪਾਣੀ, ਜਰਾ-ਜਰਾ ਪਾਣੀ ਰਹਿ ਜਾਂਦਾ। ਫੇਰ ਤੁਸੀਂ ਚਾਹੇ ਪਾਫ਼ ਵਿੱਚ ਰੱਖ ਦਿਓ, ਕੁੱਕਰ ਨੂੰ ਬੰਦ ਕਰ ਦੋ ਥੋੜੀ ਪਾਫ ਬਣ ਜਾਏਗੀ ਨਾ। ਫੇਰ ਉਹਦੇ ਨਾਲ ਦਾਲ ਉ ਗਲ ਜਾਂਦੀ ਹੈ।
ਅੱਛਾ।
ਹਾਂ ਫੇਰ ਵਧੀਆ ਬਣ ਜਾਂਦੀ। ਤੇ ਤੁਸੀਂ ਪਤਲੀ ਖਿੱਚੜੀ ਕਹਿ ਰਹੇ ਹੋ। ਉਹ ਵਾਲੀ ਉਹ ਵੀ ਬੜੀ ਵਧੀਆ ਬਣੀ ਸੀ। ਉਸ ਦਿਨ ਤੇ ਉਹਨੂੰ ਵੀ, ਹੂੰ। ਉਹਦੇ ਚ ਹੀ ਪਾਈਆ ਦਾਲ ਲੈਣੀ ਮੂੰਗੀ ਧੋਤੀ ਤੁਸੀਂ ਲੈ ਲੋ ਜਾਂ ਖਿਚੜੀ ਵਾਲੀ ਦਾਲ ਲੈ ਲੋ ਜਿਹੜੀ ਮਰਜ਼ੀ। ਜਿਹੜੀ ਘਰ ਪਈ ਹੋਈ ਏ।
ਅੱਛਾ ਅੱਛਾ।
ਤੇ ਉਹ ਪਾਈਆਂ ਹੀ ਚਾਵਲ ਪਾਏ ਸੀ, ਪਾਈਆਂ ਹੀ ਦਾਲ ਸੀ, ਉਹ ਤਾਂ ਬੜੇ ਜਲਦੀ ਬਣਾਈ ਸੀ, ਵੀ ਜਿਸ ਤਰਾਂ ਕਿ ਗੁਰਦੁਆਰੇ ਮਨ ਕੀਤਾ ਵੀ ਬਣਾ ਕੇ ਲਿਆਈਏ। ਤੇ ਉਹ ਤਿੰਨ ਚੁਨਿਆਂ ਵਾਲਾ ਗੈਸ ਦੇ, ਲੱਗ ਇੱਕ ਪਾਸੇ ਮੈਂ ਪਾਣੀ ਗਰਮ ਥਰਤਾ ਬਈ,
ਅੱਛਾ
ਅੱਧੇ ਘੰਟੇ ਚ ਹੀ ਬਣ ਗਈ ਸੀਗੀ। ਵੈਸੇ ਬੜੀ ਜਲਦੀ ਬਣ ਗਈ ਸੀਗੀ। ਇੱਕ ਪਾਸੇ ਕੁੱਕਰ ਤੇੇਲ ਰੱਖਿਆ,
ਕਿ ਜੇ ਅਸੀਂ ਸੁੱਕੇ ਬਨਾਦੇ ਤਾਂਹ ਕਿੰਨਾ ਟਾਈਮ ਲੱਗਦਾ, ਕਿਹੜੀ ਜਲਦੀ ਬਣਦੀ ਹੈ। ਇਹ ਵਾਲੀ ਪਾਣੀ ਵਾਲਲੀ, ਕਿ ਇਹ ਵਾਲੀ ਸੁੱਕੀ।
ਬ ਪਤਲੀ ਜਿਹੜੀ ਹੈਗੀ। ਉਹ ਤਾਂ ਬੜੀ ਜਲਦੀ ਬਣ ਜਾਂਦੀ ਏ, ਦੋ ਸੀਟੀਆਂ ਨਾਲ ਹੀ ਬਣ ਜਾਂਦੀ ਹੈ। ਅਗਰ ਜਿਹੜੇ ਸੁੱਕੇ ਛੋਲ ਦਾਲ ਖਿਚੜ ਉਹਨੂੰ ਥੋੜਾ ਟਾਈਮ ਲੱਗ ਜਾਂਦਾ। ਕਿਉਂਕਿ ਉਹ, ਇੱਕ ਤਾਂ ਮੈਂ ਕੱਟ ਕੇ ਅਸੀੇ ਬਣਾਉਦੀ ਹਾਂ ਆਰਾਮ ਨਾਲ, ਅਗਰ ਅਸੀਂ ਬਣਾਵਾਂਗੇ ਤੇਜ਼ ਗੈਸ ਤੇ ਤਾਂ ਉਹ ਨਾਲ ਲੱਗ ਜਾਂਦੀ, ਸੜ ਜਾਂਦੀ ਏ, ਹੁਣ ਬਣਾਈ ਸੀ ਵੀ ਅੱਛੇ ਮੈਂ ਤੇ ਕੱਟ ਗਿਆ ਸੀ ਆਰਾਮ ਨਾਲ ਵੀ ਤੁਸੀਂ ਅਧਾ ਘੰਟਾ, ਪਾਉਣਾ ਘੰਟਾ ਚਾਹੀਦਾ ਇਹਨੂੰ
ਅੱਛਾ, ਅੱਛਾ
ਗਰਮੀ ਹੈਗੀ ਨਾ ਤੇ ਜਲਦੀ ਕੁੱਕਰ ਹੋ ਜਾਂਦਾ, ਉਹ ਤੇ ਫਿਰ ਸਟੀਲ ਦਾ ਕੁੱਕਰ ਹੈਗਾ ਮੇਰਾ ਤੇ ਫੇਰ ਉਹ ਨਾਲ ਲੱਗਣ ਦਾ ਡਰ ਰਹਿੰਦਾ ਲੱਗ ਹੀ ਜਾਂਦੀ ਕਈ ਵਾਰੀ ਨਾ ਲਗ ਨਾ ਧਿਆਨ ਦ ਧਿਆਨ ਰੱਖਣਾ ਪੈਂਦਾ ਐਰ ਅਗਰ ਤੁਸੀਂ ਖਿਚੜੀ ਬਣਾਂਦੇ ਆ ਅਗਰ ਦੁਬਾਰੇ ਜੇ ਤੁਸੀਂ ਚੁਪੈਈ ਸਾਹਿਬ ਦਾ ਪਾਠ ਨਾਲ ਕਰੋ, ਤਾਂ ਹੋਰ ਹੀ ਵਧੀਆ ਉਹ ਤਾਂ, ਫੇਰ ਹੋਰ ਹੀ ਸਵਾਦ
ਇਹ ਤਾਂ ਵੈਸੇ ਸਵਾਦ ਆ ਜਾਂਦਾ
ਹਮ, ਉਹ ਫੇਰ ਆਪੇ ਹੀ ਸਵਾਦ ਬਾਬਾ ਜੀ ਬਣਾ ਦਿੰਦੇ ਨੇ ਵੈਸੇ ਖਿਚੜੀ ਅਗਰ ਚੌਪਈ ਸਾਹਿਬ ਪਾਠ ਨਾਲ ਕਰਦੇ ਰਓ ਜਾਂ ਵਾਏਗੁਰੂ-ਵਾਏਗੁਰੂ ਕਰਦੇ ਰਓ। ਹ ਤਾਂ ਵਧੀਆ ਬਣ ਜਾਣਗੇ ਜ ਸਵਾਦ ਬਣ ਜਾਣ ਜ ਖਿਚੜੀ
ਹਮ, ਹਮ
ਮਕਰੋਨੀ ਹੈਗੀ ਤੇ। ਮ ਕਰੋਣੀ ਜਾਂ ਬਈ ਉਹ ਬਸ ਇੱਕ ਪਾਸੇ ਧਥਰ ਦਿੰਦੀ ਤੁਸੀਂ ਉਗਲ ਨ ਧਾਰ ਦਿਨੋਂ ਇਸ ਤਰ੍ਹਾਂ ਕਿ ਉਹ ਅੰਦਾਜ਼ੇ ਨਾਲ ਜਿਵੇਂ ਇੱਕ ਪਾਸੇ ਪਾਣੀ ਧਰੋ, ਉਹਦੇ ਵਿੱਚ ਥੋੜਾ ਨਾ ਨਮਕ ਪਾ ਲਓ ਨਮਕ, ਥੋੜਾ ਜਿਹਾ ਤੇਲ ਪਾ ਲੋ, ਤੁਸੀਂ ਉਹ ਚਿਪਕੇਗੀ ਨੀ ਉਹ
ਹਾਂ, ਫਿਰ ਕਦੇ- ਕਦੇ ਆ ਵੀ ਹੁੰਦੇ, ਮੈਂ ਨਾ ਇੱਕ ਦਿਨ ਕੀ ਹੋਇਆ ਸੀ ਮੇਰੇ ਨਾਲ, ਮੈਂ ਵੀ ਮੈਕਰੋਨੀ ਬਣਾਉਣ ਲੱਗੀ। ਇਸੇ 'ਚ ਮੈਂ ਨਾ ਤੇਲ ਪਾਉਣਾ ਭੁਲ ਗਈ, ਪਾਣੀ ਵਿੱਚ ਪਾਉਂਦੇ ਨਾ ਕਿ ਹਾਂ ਚਿਪਕੇ ਨਾ, ਤੇਲ ਪਾਉਣਾ ਭੁਲ ਕੇ, ਜਦੋਂ ਮੈਂ ਕੀ ਜਦ ਉਬਲੀ ਉਹ, ਫਿਰ ਤਾਂ ਜੋ ਮੈਂ ਰੱਖੀ ਉਹਨੂੰ ਪਾਣੀ ਪੇਟ ਕਰਨ ਵਾਸਤੇ ਉਹਦੇ 'ਚ ਸਾਰੀ ਪਾਤਰ ਬਣ ਗ ਉਹ ਸਾਰੀ ਚਿਪਕ ਨਾਲ ਸਵਾਦ ਤਾਂ ਫਿਰ ਲੱਗੇ ਕਿਉਂਕਿ ਐਵੇਂ ਹੁੰਦਾ ਨਾ, ਜੇ ਨਾ ਚਿਪਕ ਜੇ ਭਤ ਬਣ ਜਾਂਦੀ ਇਹ ਚੀਜ਼ ਪਰ ਸਵਾਦ ਹੀ ਨੀ ਲੱਗਦੀ, ਬੜਾ ਅਜੀਬ ਖਾਈ ਖਾਧੀ ਨੀ ਗਈ ਫਿਰ
ਹਾਂ, ਇੱਕ ਤਾਂ ਤੁਸੀਂ ਸੂਜੀ ਦੇ ਹਾਂ, ਇੱਕ ਸੂਜੀ ਦੇ ਲੈ ਕੇ ਆਇਆ ਕਰ ਮੈਕਰੋਨੀ ਵੀ ਵਧੀਆ, ਪਰ ਉਹਦੇ 'ਚ ਤੇਲ ਵੀ ਜਰੂਰੀ ਹੈਗਾ, ਬਜੀ ਜਿਆਦਾ ਨਾ ਪਾਓ। ਤੁਸੀਂ ਜਿਵੇਂ ਉਬਲਣੀ ਧਰਨੀ ਹੈ, ਤੁਸੀਂ ਦੋ ਤਿੰਨ ਚਮਚੇ ਤੇਲ ਦੇ ਪਾ ਲਓ, ਤੇ ਨਮਕ। ਜੀ ਜਰਾ ਜੇ ਪਾਉਣਾ, ਬਿਲਕੁਲ ਅੱਧੀ ਚਮਚ ਛੋਟੀ।
ਅੱਛਾ।
ਤੇ ਇੱਕ ਪਾਸੇ ਤੁਸੀਂ ਕੜਾਹੀ ਧਰੋ, ਤੇਲ ਧਰੋ ਉਹਦੇ ਵਿੱਚ ਜੋ ਪਾਉਣਾ ਤੁਸੀਂ ਜੀਰਾ ਤੇ ਮੈਂ ਵੈਸੇ ਕਦੇ ਨੀ ਪਾਉਂਦੀ ਹੈਗੀ ਪਿਆਜ ਵੀ, ਟਮਾਟਰ, ਸ਼ਿਮਲਾ ਮਿਰਚ ਪਾ ਲੋ, ਤੇ ਸ਼ਿਮਲਾ ਮਿਰਚ ਮ। ਘੱਟ ਹੀ ਪਾਉਂਦੀ, ਕਿਉਂਕਿ ਬੱਚੇ ਕੱਢ ਕੇ ਨਾ ਅਲੱਗ ਰੱਖ ਦਿੰਦੇ ਨੇ ਖਾਂਦੇ ਨੀ ਹੈਗੇ
ਆਹੋ ਸਬਜ਼ੀਆਂ, ਬਾਕੀ ਮੈਂ ਤਾਂ ਇਹੀ ਕਹਿੰਦੀ, ਕਿ ਜਦੋਂ ਤੁਸੀਂ ਬਣਾਉਂਦੇ ਹੋ ਨਾ ਵੈਸੇ, ਅਗਰ ਮੈਦੇ ਦੀ ਹੈਗੀ ਹੈ। ਚ ਤਾਂ ਸਬਜ਼ੀਆਂ ਜ਼ਿਆਦਾ ਪਾਇਆ ਕਰੋ, ਜਿਵੇਂ ਕੋਨ ਵਗੈਰਾ ਹੋ ਗਈ ਜਾਂ ਗਾਜਰਾਂ ਵਗੈਰਾ, ਇਹ ਸਭ ਤਾਂਕਿ ਸਬਜ਼ੀਆਂ ਵੀ ਨਾਲ ਬੱਚੇ ਖਾ ਲੈਣ ਨਾ।
ਹਾਂ, ਉਂਝ ਨਹੀ ਖਾਂਦੇ ਸਬਜ਼ੀਆਂ ਬਿਲਕੁਲ ਹੀ ਬਚੇ ਅਗਰ ਘਰ ਹੋਏ ਤੇ ਪਾ ਹੀ ਲੈਂਦੀ ਆ ਪਰ, ਪਾਰਟੀ ਜਿਵੇਂ ਇਸ ਤਰ੍ਹਾਂ ਕਿ ਕਈ ਵਾਰੀ ਗਲਦੀ ਨਹੀਂ ਹੈ ਗਾਜਰ ਹੋਰ ਜਿਵੇਂ ਵੀ ਉਹਦੇ ਵਿੱਚ ਅਗਰ ਬਰੀਕ ਜਿਹੀ ਪਾਓ ਤਾਂ ਗੱਲ ਜਾਏਗੀ ਗਾਜਰ
ਹਾਂ ਤੁਸੀ ਬਰੀਕ, ਬਰੀਕ ਕੱਟਣਾ
ਹਮ, ਬਰੀਕ-ਬਰੀਕ ਬਿਲਕੁਲ ਹਾਂ ਤਾਂ ਫਿਰ ਮਟਰ ਪਾ ਲਓ ਵਿੱਚ ਮਟਰ ਪਾ ਲਓ ਕੋਨ। ਪਾ ਲਓ ਤਾਂ ਵੀ ਸਵਾਦ ਬਣਦੀ ਹੈ ਵੈਸੇ ਤੇ। ਜਦੋਂ ਵੀ ਬਣਜੇ ਪਿਆਜ ਲਾਲ ਕਰ ਲਓ, ਥੋੜਾ ਤੁਸੀਂ।
ਹਮ, ਹਮ
ਤੇ ਫੇਰ ਉਹਦੇ ਵਿੱਚ ਹੀ ਮੈਕਰੋਨੀ ਕੱਢ ਕੇ ਪਾ ਲੋ ਵਿੱਚ, ਉੱਪਰੋਂ ਤੁਸੀਂ ਅਗਰ ਸੋਸ ਪਾਉਣੀ ਤੇ ਸੋਸ ਹੀ ਪਾ ਸਕਦੇ ਹੋ ਤੁਸੀਂ, ਸੋਸ ਪਾ ਕੇ ਥੋੜਾ ਹੋਰ ਸਵਾਦ ਬਣ ਜਾਂਦਾ, ਟੇਸਟੀ ਬੱਚਿਆਂ ਨੂੰ ਲੱਗਦੀ ਹਾਂ, ਹਾਂ ਬਿਲਕੁਲ ਸਬਜ਼ੀ ਲੱਗਦੀ, ਉਹ ਖਾਣ ਲਈ ਆਂਦੀ ਹੈਗੀ ਆ, ਇੱਕ ਗਰਮ-ਗਰਮ ਮਸ਼ ਮੈਂ ਵਿੱਚੇ ਬਣਾਈ ਸੀ ਮਕਰੋਣੀ, ਬੜੀ ਸਵਾਦ ਲੱਗੀ ਸਾਰਿਆਂ ਨੂੰ।
ਅੱਛਾ।
ਉਹ ਵੀ ਬਈ ਜਿਸ ਤਰ੍ਹਾਂ ਕਿ ਮੈਂ ਵੀ ਬਣਾਏ ਸੀ, ਜੇ ਪਾਣੀ ਚ ਇੱਕ ਪਾਸੇ ਤਰਦਾ, ਇੱਕ ਪਾਸੇ ਪਿਆਜ।
ਜਲਦੀ-ਜਲਦੀ ਬਣਾਈ ਸੀ ਥੋੜ੍ਹੀ ਜੀ ਚੀਜ਼, ਜਲਦੀ ਬਣਦੀ ਐ ਜਿਸ ਤਰ੍ਹਾਂ ਹੀ।
ਆਹੋ ਹੂੰ
ਤੇ ਉਹ ਬੜੀ ਟੇਸਟੀ ਬਣੀ ਸੀ, ਉਹਦੇ ਚ ਖਾਲੀ ਨਮਕ ਪਾਇਆ ਸੀ, ਟਮਾਟਰ ਨੀ ਪਾਇਆ ਸੀ ਮੈਂ। ਵੰਨ ਪਿਆਜ ਉਹ ਨਮਕ, ਮਿਰਚਾਂ ਵੀ ਘੱਟ ਪਾਈਆਂ ਸੀ, ਵੀ ਬੱਚੇ ਨੀ ਖਾਂਦੇ ਹੈਗੇ।
ਹਾਂ-ਹਾਂ।
ਤੇ ਓਹ ਬੜੇ ਟੇਸ ਬਣੀ ਸੀ ਉਹ ਪਰ ਬਣੀ ਥੋੜੀ ਸੀ, ਕਿ ਨਾ ਥੋੜੀ ਚੀਜ਼ ਸਵਾਦ ਬਣਦੀ ਏ।
ਆਹੋ ਹੂੰ ਸਹੀ ਗੱਲ ਐ, ਆਹ ਚੀਜ਼ ਹੁੰਦੀ ਐ ਅਗਰ ਥੋੜ੍ਹੀ ਚੀਜ਼ ਬਣਾਈ ਐ, ਤਾਂ ਸਵਾਦ ਬਣਦੀ ਐ। ਤੇ ਸਾਰੇ ਮੰਗਦੇ ਨੇ ਕਿ ਹਾਂ ਮੈਨੂੰ ਹੋਰ ਦੋ-ਹੋਰ ਦੋ, ਤਾਂ ਬਚਦੀ ਨੀ ਹੈਗੀ ਚੀਜ਼ ਤੇ। ਹੋਰ ਕੀ ਹਾਲ, ਅੱਜ ਸਿਹਤ ਠੀਕ ਐ ਥੋਡੀ।
ਹਾਂਜੀ, ਮੈਂ ਠੀਕ ਹਾਂ, ਬਸ ਗਰਮੀ ਬੜੀ ਐ ਨਾ। ਗਰਮੀ ਕਰਕੇ ਥੋੜ੍ਹੀ ਹੋ ਜਾਂਦੀ ਐ ਸਰੀਰ
ਆਹੋ ਫੇਰ ਬਣਾਇਆ ਰੋ ਕਈ ਵਾਰ ਸਬਜ਼ੀ ਵੀ ਨੀ ਬਣਾਈ ਜਾਂਦੀ, ਪਸੀਨਾ ਚੱਕਰ ਹੀ ਆਣ ਲੱਗ ਜਾਂਦੇ ਨੇ, ਤੂੰ ਕਰ ਰਸੋਈ ਚ ਖੜੇ ਹੋ ਹੋ ਗੇ ਗਰਮੀ ਘੱਟ ਐ।
ਅੱਜ ਪਤਾ ਨੀ ਕਿਉਂ ਚੱਕਰ ਆਉਣ ਲਾਗੇ ਸੀ, ਮੈਂ ਡਰ ਗਈ ਸੀ, ਫਿਰ ਉਹਨੂੰ ਥੋੜੀ ਦੇਰ ਲੇਟੀ ਸੀ ਮੈਂ ਦਸ ਮਿੰਟ ਹੀ।
ਹਾਂ।
ਫਿਰ ਉੱਠ ਕੇ ਰੋਟੀ ਖਾਧੀ, ਭਾਂਡੇ ਧਰਨ ਲੱਗੀ ਸੀ ਹੁਣ।
ਆਹਾ।
ਫਿਰ ਮੈਂ ਚੱਲ ਠਹਿਰ ਕੇ ਕਰਾਂਗੀ ਥੋੜਾ, ਹੋਰ ਕਰਲਾ। ਫੋਨ ਕਰਕੇ ਹਾਲ ਚਾਲ ਪੁੱਛਣਾ, ਹੂੰ ਹੋਰ ਹਾਂ, ਠੀਕ ਐ।